ਹੈਲੋ! ਹਾਂਜੀ, ਮੈਮ ਜ਼
ਹਾਂਜੀ ਮੈਮ ਸਸਰੀ, ਹਾਂਜੀ ਮੈਮ
ਅਕਾਲ ਜੀ! ਕਿਵੇਂ ਔ?
ਜੀ-ਜੀ, ਵਧੀਆ। ਤੁਸੀਂ ਦੱਸੋ ਠੀਕ ਹੋਂ?
ਹਾਂਜੀ-ਹਾਂਜੀ, ਵਧੀਆ ਜੀ। ਠੀਕ-ਠਾਕ ਜੇ।
ਜੀ ਭਵਾਂ ਸ਼ਾਇਦ, ਤਾਂਹੀ ਆਵਾਜ਼ ਥੋੜਾ ਹੋ ਰਹੀ ਆ।
ਹ ਨਹੀਂ, ਮੈਂ ਤਾਂ ਜੀ ਬਾਹਰ ਆ, ਨੈਟਵਰਕ, ਕੋਈ ਰੇਂਜ ਦੀ ਪ੍ਰੋਬਲਮ ਤਾਂ ਨਹੀਂ ਹੋਣੀ
ਸਹੀ, ਸਹੀ ਨੀ ਆਈ ਸੀ।
ਠੀਕ ਹੈ, ਹੁਣ ਸਹੀ ਆ ਰਹੀ ਹੈ? ਬਸ ਕੁਛ ਨੀ ਨਾਸ਼ਤਾ ਕਰਕੇ ਹਟੇ ਸੀਗੇ, ਸਵੇਰ ਦਾ।
ਠੀਕ ਹੈ, ਠੀਕ ਹੈ, ਹੋਰ ਤੁਹਾਡੇ ਘਰ-ਪਰਿਵਾਰ ਸਾਰੇ ਠੀਕ ਨੇ?
ਹਾਂਜੀ ਹਾਂ, ਸਾਰੇ ਵਧੀਆ ਨੇ ਜੀ। ਤੁਸੀਂ ਸੁਣਾਓ, ਸਾਰੇ ਠੀਕ ਨੇ ਬੱਚੇ?
ਹਾਂਜੀ-ਹਾਂਜੀ ਸਾਰੇ ਹੀ ਵਧੀਆ। ਹੋਰ, ਤੁਹਾਡੇ ਘਰ ਵੀ ਕੋਈ ਆਇਆ ਹੋਇਆ, ਛੁੱਟੀਆਂ ਕਰਕੇ?
ਹਾਂਜੀ, ਬਸ ਭੂਆ ਹੁਨੀ ਆਏ ਹੋਏ ਨੇ, ਬੱਚੇ ਆਏ ਹੋਏ ਨੇ, ਤੇ ਉਹਨਾ ਨੇ ਇੱਕ-ਦੋ ਦਿਨ ਦੇ ਵਿੱਚ ਚਲੇ ਜਾਣਾਂ, ਕਿਉਂਕਿ ਫਿਰ ਬੱਚਿਆਂ ਦਾ ਕੰਮ ਰਹਿ ਜਾਂਦਾ ਨਾ ਛੁੱਟੀਆਂ ਦਾ।
ਹਾਂਜੀ-ਹਾਂਜੀ, ਆਪਾਂ ਚਲੋ ਛੁੱਟੀਆਂ ਤੇ ਈ ਕਰਦੇ ਆਂ ਗੱਲ, ਜਿਵੇਂ ਹੁਣ ਦੇਖੋ ਸਕੂਲ ਦੇ ਕਿੰਨਾ ਕੰਮ ਦੇ ਦਿੰਦੇ ਨੇ, ਬੱਚਿਆਂ ਨੂੰ। ਕੀ ਦੇਖੋ, ਕਿ ਛੁੱਟੀਆਂ ਤਾਂ ਚਲੋ ਇਹ ਆ ਕਿ, ਚਲੋ ਉਹਨਾ ਨੂੰ ਓਰਲ ਆਪਣਾ ਯਾਦ ਕਰਨ ਲਈ ਦੇ ਦੇਣ ਹਣਾ, ਵੀ ਚਲੋ ਰੋਜ਼ ਉਹ ਯਾਦ ਵੀ ਕਰ ਲੈਣ ਪਰ, ਜਿਵੇਂ ਦੇਖੋ ਹੁਣ ਸਕੂਲ ਵਾਲੇ, ਜਿਹੜਾ ਲਿਖਣ ਦਾ ਕੰਮ ਦਿੰਦੇ ਨੇ ਐਨਾ-ਐਨਾ
ਉਹ ਦੇਖੋ
ਫਾਇਦਾ ਨਹੀਂ।
ਕਿਉਂਕਿ ਦੇਖੋ ਕੰਮ ਇੰਨਾ ਔਖਾ ਦੇ ਦਿੰਦੇ ਨੇ ਹਨ।
ਹਾਂਜੀ ਹਾਂਜੀ।
ਉਹ
ਦੇਖੋ ਉਹ ਖੁਦ ਤਾਂ ਬੱਚਿਆਂ ਨੇ ਕਰਨਾ ਹੀ ਨੀ ਹੈਗਾ ਕਰਨਾ ਤਾਂ ਆਪਾਂ ਨੂੰ ਫੈਮਿਲੀ ਨੂੰ ਕਰਨਾ ਪੈਂਦਾ ਜਿਆਦਾਤਰ ਤਾਂ ਲੇਡੀਜ਼ ਨੂੰ ਹੀ ਕਰਨਾ ਪੈਂਦਾ ਦੇਖੋ ਜੈਂਟਸ ਤਾਂ। ਦੇਖੋ ਹਾਂਜੀ ਹਾਂਜੀ ਹਾਂਜੀ ਮੈਂ ਕਿਹਾ ਤਾਂ ਚਲੋ ਉਹੀ ਆ ਕਿ ਉਹਨਾਂ ਨੂੰ ਜ਼ਿਆਦਾਤਰ ਉਹੀ ਜਿਹੀਆਂ ਚੀਜ਼ਾਂ ਯਾਦ ਕਰਨ ਲਈ ਦੇਣੀਆਂ ਦੇ ਜੋ ਉਹਨਾਂ ਦੀ ਜ਼ਰੂਰਤ ਹੋਵੇ ਦੇਖੋ ਚਾਟ ਵਗੈਰਾ ਹੋ ਗਏ ਅਸਾਈਨਮੈਂਟ ਆ ਛੋਟੇ ਛੋਟੇ ਬੱਚਿਆਂ ਨੂੰ ਵੀ ਤੁਸੀਂ ਦੇਖਿਆ ਹੁਣ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ ਵਾਲੇ ਫਸਟ ਐਲ ਕੇ ਜੀ ਗਲਾਸਾਂ ਨੂੰ ਵੀ ਚਾਰਟ ਦਿੰਦੇ ਨੇ ਬਣਾਉਣੇ
ਬੱਚਿਆਂ ਨੂੰ ਤਾਂ ਉਹਨਾਂ ਨੂੰ ਉਹ ਕੰਮ ਦਿੱਤੇ ਦਾ ਕੋਈ ਫਾਇਦਾ ਹੀ ਨਹੀਂ ਉਹਦਾ ਮਾਤਾ ਪਿਤਾ ਕਰਦੇ ਨੇ ਬੱਚੇ ਦੇ ਜੀ ਹਨਾ ਤਾਂ
ਕੰਮ ਖੁਦ ਤੋਂ ਕਰਨਾ ਹੀ ਨਹੀਂੀ ਉਹਨਾਂ ਨੂੰ ਤਾਂ ਸਕੂਲ ਦਾ ਕੰਮ ਬੜੀ ਮੁਸ਼ਕਿਲ ਨਾਲ ਕਰਾਉਂਦੇ ਹਾਂ ਆਪਾਂ ਉਹ ਵੀ ਕਈ ਵਾਰੀ ਖੁਦ ਕਰਨਾ ਪੈਂਦਾ ਆਪਾਂ ਨੂੰ
ਹਾਂਜੀ ਇਸ ਤੋਂ ਵਧੀਆ ਤਾਂ ਹਨਾ ਕੋਈ ਇਦਾਂ ਕਹਿ ਦੇਣ ਵੀ ਬੱਚਾ ਕੋਈ ਵੀਡੀਓ ਬਣਾ ਕੇ ਭੇਜੇ ਹਨਾ ਕੋਈ ਪੋਇਮ ਵਗੈਰਾ ਇਦਾਂ ਨੀ ਹੈ ਘੱਟੋ ਘੱਟ
ਤਾਂ ਵਧੀਆ ਸਭ ਤੋਂ ਇਹੀ ਆ ਕਿ ਉਹਨਾਂ ਨੂੰ ਕੋ ਆਪਣਾ ਇਹ ਹੀ ਕੰਮ ਬੋਲਿਆ ਜਾਵੇ ਕਿ ਤੁਸੀਂ ਸਭ ਯਾਦ ਕਰਨਾ ਉਹਨੂੰ ਔਰਲ ਹੀ ਦਿੱਤਾ ਜਾਵੇ ਸਾਰਾ ਕੁਛ ਕਿਉਂਕਿ ਰੀਟਨ ਹਾਂਜੀ ਹਾਂਜੀ। ਉਹੀ ਤਾਂ ਹੈਗਾ ਤੇ ਚਾਟ ਵਗੈਰਾ ਇਹਨਾਂ ਚੀਜ਼ਾਂ ਦਾ ਫਾਇਦਾ ਵੀ ਕੁਛ ਨੀ ਨਾ ਹੈਗਾ ਹੁਣ ਆਪਾਂ ਜਿਵੇਂੁ ਨਾਈਨਥ ਕਲਾਸ ਚ ਹੋ ਗਏ ਉਹਨਾਂ ਨੂੰ ਵੀ ਦਿੱਤੇ ਜਾਂਦੇ ਨੇ ਚਾਰਟ ਵਗੈਰਾ
ਹਾਂਜੀ ਚਲੋ ਵੱਡੇ ਬੱਚੇ ਹੁੰਦੇ ਨੇ ਫਿਰ ਵੀ ਕਰ ਲੈਂਦੇ ਨੇ ਇੰਨੇ ਛੋਟੇ ਬੱਚੇ ਹੁਣ ਦੇਖੋ
ਵੀ ਨਾ ਕੋਈ ਇਹ ਕਰਦਾ ਦੇਖੋ ਹੁਣ ਸਾਡੇ ਘਰੇ ਹੀ ਬੱਚੇ ਨੇ ਉਹਨਾਂ ਦੇ ਜਿਵੇਂ ਹੁਣ ਮੈਨੂੰ ਹੀ ਬਣਾਉਣੇ ਪੈਂਦੇ ਨੇ ਜਦੋਂ ਕਿ ਦੇਖੋ ਖੁੱਦ ਵੀ ਬਣਾ ਸਕਦੇ ਨੇ ਪਰ ਉਹੀ ਹੈ ਕਿ ਫੈਮਿਲੀ ਆ ਜਾਂਦਾ ਨਾ ਕਿ ਉਹਨਾ ਨੂੰ ਹੀ ਕਰਨਾ ਪੈਂਦਾ
ਬਿਲਕੁਲ ਜੇ ਵੱਡੇ ਬੱਚੇ ਘਰ ਵੀ ਲੈਂਦੇ ਨੇ ਹਨਾ ਉਹ ਨੂੰ ਰਾਈਟਿੰਗ ਦੇ ਦਿੰਦੇ ਨੇ ਇੰਨੇ ਇਨੇ ਪੇਜ ਲਿਖਣ ਬੱਚੇ ਫਾਹ ਵੱਢ ਦਿੰਦੇ ਨੇ
ਉਹੀ ਤਾਂ ਹੈਗਾ ਵੀ ਦੇਖੋ ਫੇਿਰ ਖੁਦ ਵੀ ਨੀ ਨਾ ਕਰਦੇ ਉਸ ਕੰਮ ਨੂੰ ਉਹ ਵੀ ਆਪਾਂ ਨੂੰ ਹੀ ਕਰਨਾ ਪੈਂਦਾ ਜ਼ਿਆਦਾਤਰ ਵੀ ਇਹੀ ਆ ਵੀ ਚਲੋ ਸ਼ੁੱਕ। ਛੁੱਟੀਆਂ ਘੁੰਮਣ ਫਿਰਨ ਲਈ ਹੋਈਆਂ ਨੇ ਹਨਾ ਵੀ ਚਲੋ ਓਨਾ ਕੁ ਕੰਮ ਦਿੱਤਾ ਜਾਵੇ ਘੱਟ ਤੋਂ ਘੱਟ ਦੇਖੋ ਇੱਕ ਤਾਂ ਗਰਮੀ ਹੀ
ਹਾਂਜੀ, ਹਾਂਜੀ, ਹਾਂਜੀ ਬਿਲਕੁਲ
ਕਿਉਂਕਿ ਫੇਰ ਦੇਖੋ ਲੇਡੀਜ਼ ਨੂੰ ਘਰ ਦੇ ਕੰਮ ਵੀ ਹੁੰਦੇ ਨੇ ਛੁੱਟਿਆਂ ਚ ਤੁਹਾਨੂੰ ਪਤਾ ਕੋਈ ਨਾ ਕੋਈ ਆਇਆ ਵੀ ਰਹਿੰਦਾ ਜਾਂ ਆਪ ਵੀ ਜਾਣਾ ਹੁੰਦਾ।
ਬਿਲਕੁਲ, ਬਿਲਕੁਲ ਏਦੋਂ ਤਾਂ ਮਤਲਬ ਬੱਚਿਆਂ ਨੂੰ ਇਹ ਕਹਿ ਦੇਣ ਕਿ ਤੁਸੀਂ ਕੋਈ ਕੁਛ ਯਾਦ ਕਰਨਾ ਨਾ ਦਸ ਮਿੰਟ ਦਾ ਜਾਂ ਪੰਜ ਮਿੰਟ ਦਾ ਤੇ ਤੂੰ ਵੀਡੀਓ ਬਣਾ ਕੇ ਭੇਜਣੀਆਂ।
ਉਹਨਾਂ ਨੂੰ ਹਰ ਇੱਕ ਲੈਸਨ ਦੇ ਕੁਸ਼ਚਨ ਆਂਸਰ ਬੋਲਦੇਣ ਲੇਖ ਵਗੈਰਾ ਹੋ ਗਏ। ਪੰਜਾਬੀ ਦੇ ਇੰਗਲਿਸ਼ ਚ ਐੇ ਵਗੈਰਾ ਐਪਲੀਕੇਸ਼ਨ, ਸਭ ਕੁਛ ਉਹਨਾ ਨੂੰ ਬੋਲੋ ਕਿ ਯਾਦ ਕਰਨਾ ਤੁਸੀਂ,
ਬਿਲਕੁਲ, ਬਿਲਕੁਲ ਉਹਨਾਂ ਚੀਜ਼ਾਂ ਦਾ ਤਾਂ ਕੋਈ ਫਾਇਦਾ ਨਹੀਂੀ ਇਨੇ ਇੰਨੇ ਪੈਸੇ ਲਾਉਦੇ ਨੇ ਹਨਾ ਕੋਈ। ਕਲਰ ਲਿਆਊ
ਉਹ ਦੇਖੋ ਸਕੂਲ ਵਾਲੇ ਰੱਖਦੇ ਵੀ ਨੀ ਹੁੰਦੇ ਹੁਣ ਤੁਸੀਂ ਲਗਾ ਲਓ ਇੱਕ ਕਲਾਸ ਚ ਪੰਜਾਬ ਚ ਜੇ ਪੰਜਾਹ ਹੀ ਚਾਟ ਬਣਾ ਕੇ ਲਿਆਉਣਗੇ।
ਉਹਦੇ ਚੋਂ ਇੱਕ ਦੋ ਹੀ ਇੱਕ ਦੋ ਇੱਕ, ਇਕ ਦੋ ਚ ਜਿਹੜੇ ਉਹ ਨੂੰ ਵਧੀਆ ਲੱਗਦੇ ਨੇ ਉਹ ਕਲਾਸ ਵਿਚ ਲਾ ਦਿੰਦੇ ਨੇ ਬਾਕੀ ਐ ਬੇਕਾਰ ਜਾਂਦੇ ਨੇ,
ਕੀ ਫਾਇਦਾ ਦੇਖੋ, ਨਾਲੇ ਬੱਚਿਆਂ ਦੇ ਪੈਸੇ ਪੇਰੈਂਟਸ ਦੇ ਪੈਸੇ ਖ਼ਰਾਬ ਜਾਂਦੇ ਨੇ,
ਬਿਲਕੁਲ, ਬਿਲਕੁਲ ਇਹ ਤਾਂ ਗੱਲ ਸਹੀ ਹੈ ਜੀ।
ਕੁਛ ਨ ਨਹੀਂ ਨਾ ਹੈਗਾ, ਦੇਖੋ ਪੈਸੇ ਵੀ ਖ਼ਰਾਬ ਜਾਣੇ ਨੇ ਇੱਕ ਸਾਈਡ,
ਹਾਂਜੀ ਹਾਂ ਇਹ ਤਾਂ ਗੱਲ ਸਹੀ ਆ ਥੋੜ੍ਹਾ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਅਧਿਆਪਕਾਂ
ਵੀ ਛੁੱਟੀਆਂ ਦੇਖੋ ਚਲੋ ਘੁੰਮਣ ਫਿਰਨ ਲਈ ਉਹ ਹੁੰਦੀਆਂ ਨੇ ਬੱਚਿਆਂ ਦਾ ਵੀ ਇਸ ਕੋਈ ਉਹ ਨੀ ਹੈਗਾ ਥੋੜਾ ਟੀਚਰ ਨੂੰ ਸਕੂਲ ਵਾਲਿਆਂ ਨੂੰ ਅਗਰ ਛੁੱ ਛੁੱਟੀਆਂ ਕਾਰਦੇ ਨੇ ਤਾਂ ਕੰਮ ਵੀ ਥੋੜਾ ਦੇਖ ਕੇ ਦੇਣਾ ਚਾਹੀੰਦਾ
ਹਾਂਜੀ-ਹਾਂਜੀ, ਇਹ ਤਾਂ ਗੱਲ ਸਹੀ ਆ ਓਨਾਂ ਨੂੰ
ਕੋਈ ਫਾਇਦਾ ਈ ਨੀ ਹੁੰਦਾ ਹੈਗਾ, ਅਗਰ ਛੁੱਟੀਆਂ ਕੀਤ ਤੀਆਂ ਨੇ ਤਾਂ ਉਹਨਾ ਨੂੰ ਇੱਕ ਹਨਾ ਵੀ ਕੰਮ ਲਿਮਿਟ ਚ ਦੋ।
ਜਾਂ ਦੇਣੀਆਂ ਚਾਈਦੀਆਂ ਨੇ, ਵੀ ਜਿਸ ਨਾਲ ਬੱਚੇ ਦੀ ਹਨਾ ਨੌਲੇਜ ਵਿੱਚ ਚਲੋ ਵਧੇ ਵੀ ਜਿੱਥੇ ਉਹ ਘੁੰਮ ਕੇ ਆਏ ਨੇ, ਉਹਦੇ ਵਾਦ ਦੱਸਣ।
ਓਹੀ ਕੰਮ ਓਨਾਂ ਨੇ ਪਹਿਲਾਂ ਕਰਵਾਇਆ ਹੁੰਦਾ ਦੇਖ ਓ ਸਾਰੀਆਂ ਕਾਪੀਆਂ ਦੇ ਬਾਰੇ ਫੇਰ ਉਸੇਨੂੰ ਕਾਪੀਆਂ ਭਰਵਾਣੀਆਂ, ਬੱਚੇਆਂ ਨੂੰ ਦੁਬਾਰੇ ਕਾਪੀਆਂ ਖਰੀਦਨੀਆਂ ਪੈਂਦੀਆਂ ਨੇ, ਉਸ ਚੀਜ਼ ਨੂੰ ਵੀ ਕੋਈ ਫਾਏਦਾ ਤਾਂ ਦ
ਜਿਵੇਂ ਅਧੇਆਪਕਾਂ ਨੂੰ ਕਹਿਣਾ ਚਾਈਂਦਾ ਕੇ ਤੁਸੀਂ ਜਿਵੇਂ ਹਨਾ, ਕੋਈ ਇਹ ਜੀ ਜਗਾ ਘੁੰਮ ਕੇ ਆਓ ਤੇ ਉਹਦੇ ਬਾਰੇ ਸਾਨੂੰ ਆ ਕੇ ਦੱਸੋ।
ਹਾਂਜੀ-ਹਾਂਜੀ। ਜਾਂ ਕੋਈ ਇਤਿਹਾਸ ਬਾਰੇ ਬੋਲਣ ਓਨਾਂ ਨੂੰ, ਕੋਈ ਜੀ ਕੇ ਦਾ ਸਬਜੈਕਟ ਹੋ ਗਿਆ, ਉਹ ਚੀਜ਼ ਬੋਲਣ ਆ।
ਵੀ ਜਿਹੜੀ ਚੀਜ਼ ਉਹਨਾਂ ਦੇ ਅੱਗੇ ਵੀ ਕੰਮ ਆਵੇ।
ਹਾਂਜੀ-ਹਾਂਜੀ, ਇਹ ਚੀਜ਼ ਦਾ ਤਾਂ ਦੇਖੋ ਕੋਈ ਫ਼ਾਇਦਾ ਹੀ ਨੀ।
ਕਿਉਂਕਿ, ਹੁਣ ਚਾਟ ਲੈ ਕੇ ਬਣਵਾ ਕੇ ਹਨਾ, ਇੱਕ ਵਾਰ ਲੈ ਲੈਂਦੇ ਨੇ ਫੇਰ ਉਹਦੇ ਉਹ ਕਿਸੇ ਕੰਮ ਦੇ ਨੀ ਹੈਗੇ ਬੱਚੇ ਦੇ।
ਹਾਂਜੀ-ਹਾਂਜੀ, ਨਾਲੇ ਮੈਂ ਤੁਹਾਨੂੰ ਦੱਸਿਆ ਈ ਕੇ, ਬੱਚਿਆਂ ਨੇ ਤਾਂ ਦੇਖੋ ਬਣਾਉਣਾ ਵੀ ਨੀ ਹੁੰਦਾ ਹੈਗਾ। ਬਣਾਣਾ ਤਾਂ ਫੈਮਲੀ ਨੂੰ ਹੀ ਪੈਂਦਾ, ਇਥਰ ਦੇਖੋ ਓ ਲੇਡੀਜ਼ ਤਾਂ ਵੈਹੇ ਹੀ ਘਰ ਦੇ ਕੰਮਾਂ ਦਾ ਹੋ ਗਿਆ, ਵੀ ਦੇਖੋ ਆਪ ਵੀ ਚਲੋ ਲੇਡੀਜ਼ ਜਾਂਦੀਆਂ ਈ ਨੇ ਆਪਣੇ ਘਰ ਚਲੋ ਛੁੱਟੀਆਂ ਚੀ ਜਾਇਆ ਜਾਂਦਾ। ਤੇ ਦੇਖੋ ਨਾਲ ਉਹਨਾਂ ਨੂੰ ਕਿਤਾਬਾਂ ਚੱਕਣੀਆਂ ਪੈਂਦੀਆਂ ਬੱਚਿਆਂ ਦੀਆਂ, ਕਿਉਂਕਿ ਪਤਾ ਹੁੰਦਾ ਉਹਨਾਂ ਨੂੰ ਕਿ ਅਸੀਂ ਘੱਟੋ-ਘਟ ਐਂਨੇ ਦਿਨ ਲਾ ਕੇ ਆਣੇ ਨੇ।
ਹਾਂਜੀ ਤੇ ਬੱਚੇ ਮੰਨਦੇ ਵੀ ਵੀ ਨੀ ਹੈਗੇ ਨਾ, ਬੱਚੇ ਮੰਨਦੇ ਵੀ ਨੀ ਉਹਨਾਂ ਦੇ ਮਾਤਾ ਪਿਤਾ ਪਿੱਛੇ ਪਿੱਛੇ ਫਿਰੀ ਜਾਂਦੇ ਨੇ ਵੀ ਕੰਮ ਕਰਲੋ ਕੰਮ ਕਰਲੋ ਹਨਾ, ਬੱਚੇ ਨਹੀਂ ਮੰਨਦੇ ਹੈਗੇ ਕਿਉਂਕਿ ਐਵੇਂ ਹੁੰਦਾ ਜਦੋਂ ਚਾਰ ਬੱਚੇ ਹੋਰ ਕੱਠੇ ਹੋਏ ਹੋਣ ਤਾਂ ਉਹਨਾਂ ਨੂੰ ਖੇਡਣ ਤੱਕ ਮਤਲਬ ਹੁੰਦਾ ਆ ਸਿਰਫ
ਸਾਡੇ ਵੀ ਘਰੇ ਪੰਜ ਛੇ ਜਵਾਕ ਕੱਠੇ ਹੋ ਰਹੇ ਨੇ ਸਾਰੇ, ਵੀ ਫੇਰ ਪੜ੍ਹਨ ਨੂੰ ਕਿਸੇ ਦਾ ਵੀ ਦਿਲ ਈ ਨੀ ਕਰਦਾ ਹੈਗਾ।
ਬਿਲਕੁਲ-ਬਿਲਕੁਲ, ਹੁਣ ਸਾਡੇ ਵੀ ਆਏ ਹੋਏ ਨੇ ਉਹਨਾਂ ਨੇ ਦੇਖੋ ਮੰਮੀ ਕਈ ਜਾਂਦੇ ਨੇ ਰੋਜ਼ ਕੰਮ ਕਰ ਲਓ ਏਨੀਆਂ ਕਾਪੀਆਂ ਚੈਕ ਲੈ ਕੇ ਆਏ ਆਂ, ਪਰ ਉਹਨਾਂ ਦਾ ਕੋਈ ਧਿਆਨ ਨਹੀਂ ਖੇਡਣ ਤੱਕ ਮਤਲਬ ਐ।
ਓ ਦੇਖੋ ਤਾਂ ਲਾਣਾ ਗਿਆ ਤਾਂ ਕਾਪੀਆਂ ਚੱਕਣ ਦੀ ਜ਼ਰੂਰਤ ਨਹੀਂ ਹੁੰਦੀ, ਵੈਸੇ ਇਹ ਸਭ ਤੋਂ ਵੱਡੀ ਬੇਵ ਬੇਵਕੂਫੀ ਆ ਜਿਨਾਂ ਨੇ ਹੁਣ ਹ ਤਾਂ ਲਾਣਾ ਉਹਨਾਂ ਨੂੰ ਪਤਾ ਹੀ ਹੁੰਦਾ ਕਿ ਅਸੀਂ ਫੇਰ ਵੀ ਚਲੋ, ਤੀਹ ਦਿਨ ਦੀਆਂ ਛੁੱਟੀਆਂ ਹੁੰਦੀਆਂ ਨੇ ਵੀ ਜੇ ਦੱਹ ਦਿਨ ਵੀ ਆ ਆਪਣੇ ਘਰੇ ਰਹੇ ਤਾਂ ਉੱਥੇ ਵੀ ਕੰਮ ਕਰ ਸਕਦੇ ਨੇ, ਜੇ ਆਪਣਾ
ਓਨਾਂ ਨੂ ਵੀ ਲਾ ਹੁੰਦਾ ਵੀ ਚਲੋ ਜੇ ਇੱਕ ਅੱਧੀ ਕਾਪੀ ਦਾ ਵੀ ਕਰ ਲੈਂਦਾ ਨਾ ਬੱਚਾ, ਥੋੜਾ ਘੱਟ ਜੂਗਾ ਉਹਨਾ ਦਾ
ਹਾਂਜੀ-ਹਾਂਜੀ ਪਰ ਹਾਲੇ ਆਪਣੇ ਘਰੇ ਤਾਂ ਬੱਚਾ ਫੇਰ ਵੀ ਕਰ ਲੈਂਦਾ ਜਦੋਂ ਆਪਾਂ ਆ ਜਾਂਨੇ ਆ ਦੇਖੋ ਜਿਆਦਾਤਰ ਬੱਚੇ ਨਾਨ ਲਿਆਂਦੇ ਨੇ ਤਾਂ ਬਿਲਕੁਲ ਨੀ ਕਰਦੇ
ਹਾਂਜੀ-ਹਾਂਜੀ, ਦੂਜੀ ਜਗਾ ਤੇ ਨਹੀਂ ਕਰਦੇ ਹੈਗੇ ਬੱਚੇ ਜਾ ਕੇ, ਉਹਨਾਂ ਨੂੰ ਸਿਰਫ਼ ਮਸਤੀ ਤੱਕ ਮਤਲਬ ਹੁੰਦਾ।
ਹਾਂਜੀ-ਹਾਂਜੀ, ਜਾ ਬੱਚੇ ਉਦੋਂ ਕਰਦੇ ਨੇ ਜਦੋਂ ਦੋ-ਤਿੰਨ ਦਿਨ ਰਹਿ ਜਾਂਦੇ ਨੇ ਫੇਰ ਲੱਦੇ ਰਹਿੰਦੇ ਨੇ।
ਫੇਰ ਬਸ ਓਹੀ ਹੈ ਨਾ, ਫੇਰ ਮਤਲਬ ਉਹ ਸਮਝ ਕੇ ਨਹੀਂ ਕਰਦੇ ਹੈਗੇ ਚੀਜ਼ਾਂ ਨੂੰ ਐਵੇਂ ਈ ਬਸ ਦੇਖਣਗੇ ਕਰੀ ਜਾਣਗੇ ਹਨਾ, ਫੇਰ ਮਾਤਾ-ਪਿਤਾ ਕਰਨਗੇ ਉਹ ਕੰਮ ਦਾ ਕੋਈ ਫਾਇਦਾ ਈ ਨਹੀਂ ਹੈਗਾ।
ਹਾਂਜੀ-ਹਾਂਜੀ, ਫੇਰ ਤਾਂ ਓਹੀ ਹੈ ਫੇਰ ਤਾਂ ਕੋਈ
ਹਾਂਜੀ-ਹਾਂਜੀ।
ਰਜਿਓ ਰੋਜ਼ ਸਭ ਤੋਂ ਬੜਾ
ਬਿਲਕੁਲ ਜੀ ਬਿਲਕੁਲ
ਹਾਂਜੀ ਹਾਂਜੀ, ਹੈਲੋ ਹਾਂਜੀ
ਹਾਂਜੀ, ਹੋਰ ਦੱਸੋ ਮੈਮ
ਇਹੀ ਹੈ ਨਾ, ਬਸ ਵਧੀਆ ਜੀ ਹੋਰ ਤਾਂ
ਛੁੱਟੀਆਂ ਚ
ਹੈਲੋ
ਅੱਛਾ, ਤੁਸੀ, ਤੁਸੀਂ ਨੀ ਗਏ ਕਿਤੇ
ਹਾਂਜੀ ਨਹੀਂ ਜੀ, ਅਸੀਂ ਤਾਂ ਨਹੀਂ ਗਏ ਹੈਗੇ, ਬਸ ਜਾਣ ਦੀ ਪਹਿਲਾਂ ਹੈਗੀ ਸੀ। ਜੀ ਸਲਾਹ, ਹਾਂਜੀ ਹਾਂਜੀ, ਆਵਾਜ਼ ਨਹੀਂ ਆ ਰਹੀ ਤੁਹਾਨੂੰ
ਕਯਾ
ਹੈਲੋ
ਹਾਂਜੀ, ਆ ਰਹੀ ਐ, ਮੈਡਮ ਆਵਾਜ਼
ਸਾਡੀ ਪਹਿਲਾਂ ਹੈਗੀ ਸੀ ਜੀ ਜਾਣ ਦੀ ਸਲਾਹ, ਫੇਰ ਬਸ ਬੱਚੇ ਆ ਗਏ ਹੈਨਾ, ਫਿਰ ਉਸ ਕਰਕੇ ਵੀ ਚਲੋ ਰੁਕ ਕੇ ਚਲੇ ਜਾਵਾਂਗੇ, ਬੱਚਿਆਂ ਨੂੰ ਇਹੀ ਹੁੰਦਾ, ਵੀ ਅਸੀਂ ਦੀ ਆਏ ਹੈਨਾ, ਕੋਈ ਹੈ ਨੀ ਗਾ
ਹਾਂਜੀ ਹਾਂਜੀ, ਬੱਚੇ ਤਾਂ ਦੇਖੋ ਤਾਂ ਹੀ ਆਉਂਦੇ ਨੇ ਵੀ ਔ ਆਪਣੇ ਹੈਨਾ, ਵੀ ਬੀ ਚਲੋ ਖੇਡ ਲੈਣਗੇ, ਸਾਰੇ ਰਿਸ਼ਤੇਦਾਰ ਆਏ ਹੁੰਦੇ ਨੇ ਦੇਖੋ।
ਬਿਲਕੁਲ ਬਿਲਕੁਲ, ਫੇਰ ਐ ਉਹਨਾਂ ਨੂੰ ਵੀ ਇਹ ਹੁੰਦਾ, ਵੀ ਸਾਨੂੰ ਕਿਤੇ ਘੁੰਮਾ ਕੇ ਲਿਆਉਣ ਹੈਨਾ।
ਹਾਂਜੀ ਹਾਂਜੀ
ਤਾਂ ਕਰਕੇ ਹੋ ਜਾਂਦਾ, ਹਾਂਜੀ ਫੇਰ ਜੇ ਚਲੇ ਈ ਜਾਣ ਫੇਰ ਬੱਚੇ ਬੋਰ ਹੋਈ ਜਾਂਦੇ ਨੇ, ਵੀ ਕੋਈ ਹੈ ਤਾਂ ਹੈ ਨੀ ਨਾਨਕੇ, ਕਿਹਦੇ ਨਾਲ ਗੱਲਾਂ ਮਾਰੀਏ। ਕੀਹਦੇ ਨਾਲ ਖੇਡੀਏ
ਇਹੀ ਚੀਜ਼ ਹੋ ਜਾਂਦੀ ਹੈ, ਮੈਡਮ ਦੇਖੋ
ਹਾਂਜੀ ਹਾਂਜੀ, ਇੱਕ ਤਾਂ ਸ਼ਰਾਰਤ ਬਹੁਤ ਕਰਦੇ ਨੇ ਨਾ ਬੱਚੇ ਅੱਜ ਕੱਲ੍ਹ ਦੇ, ਟਿਕ
ਜਦੋਂ ਇਕੱਠੇ ਹੋ ਜਾਂਦੇ ਨੇ, ਫੇਰ ਜ਼ਿਆਦਾ ਕਰਦੇ ਨੇ ਮੈਡਮ ਤੂੰ ਇਕੱਠੇ ਹੋਏ ਹੁੰਦੇ ਨੇ ਸਾਰੇ ਬੱਚੇ ਦੇਖਲੋ, ਫੇਰ ਇਹਨਾਂ ਨੂੰ ਐ ਹੁੰਦਾ ਸੀ ਤਾਂ ਦੇਖੋ ਇਕੱਠੇ ਹੋਏ ਆ, ਤੇ ਦੇਖੋ ਛੁੱ ਇਹੀ ਮਹੀਨਾ ਹੋਊਗਾ ਜ਼ਿਆਦਾਤਰ ਛੁੱਟਿਆਂ ਦਾ, ਲਗਾ ਲੋ।
ਹਾਂਜੀ ਹਾਂਜੀ, ਫੇਰ ਤਾਂ ਸੁਣਦੇ ਵੀ ਨੀ ਹੈਗੇ ਕਿਸੇ ਦੀ, ਹੈਨਾ। ਜੋ ਮਨ ਚ ਆਉਂਦਾ, ਜੋ ਜੀ ਕਰਦਾ, ਇਹ ਨੀ ਡਰਦੇ, ਸਾਡੇ ਸੱਟ ਲੱਗੂਗੀ।
ਇਕੱਠੇ ਹੋਏ ਨੇ, ਫਿਰ ਤਾਂ ਇਹ ਧੁੱਪ ਗਰਮੀ ਕੁੱਛ ਵੀ ਨੀ ਦੇਖਦੇ ਹੈਗੇ।
ਬਿਲਕੁਲ-ਬਿਲਕੁਲ। ਦਿਨ ਚ ਇੱਕ ਮਿੰਟ ਲਈ ਨੀ ਥੱਕਦੇ ਹੈਗੇ, ਰਾਤ ਨੂੰ ਐਵੇਂ ਸੌਣਗੇ, ਪਤਾ ਨੀ ਕਿੰਨੇ ਕੁ ਮਤਲਬ ਥੱਕੇ ਹੋਣ, ਦਿਨ ਚ ਫਿਰ ਆਣਗੇ, ਧੁੱਪ ਨੀ ਲੱਗਦੀ ਗਰਮੀ ਨੀ ਲੱਗਦੀ ਇਹਨਾਂ ਨੂੰ।
ਰਾਤ ਨੂੰ ਵੀ ਦੇਖੋ, ਛੇਤੀ ਛੇਤੀ ਸੌਣਦੇ ਨੀ ਹੈਗੇ ਏਹ, ਫਿਰ ਵੀ ਇਹਨਾਂ ਨੂੰ ਖੇਡਣਦਾ ਦਾ ਹੀ ਰਹਿੰਦਾ, ਵੀ ਚਲੋ ਖੇਡੀ ਚੱਲੀਏ।
ਹਾਂਜੀ ਰਾਤ ਨੂੰ ਵੀ ਬਸ ਦਸ ਗਿਆਰਾਂ ਵਜੇ ਦਿੰਦੇ ਨੇ ਸੋਣ ਲੱਗੇ, ਫੇਰ ਸਵੇਰੇ ਲੇਟ ਉੱਠਦੇ ਨੇ। ਫੇਰ ਉਸ ਤੋਂ ਬਾਅਦ, ਫੇਰ ਉਹਨਾ ਦਾ ਖੇਡਣਾ ਸ਼ੁਰੂ ਹੋ ਜਾਂਦਾ।
ਹਾਂਜੀ-ਹਾਂਜੀ, ਇਹੀ ਤਾਂ ਗੱਲ ਐ, ਹੋਰ ਮੈਂਡਮ
ਬੱਚਿਆਂ ਦੀ ਖੇਡਣ ਦੀ, ਹੈਨਾ ਜਦੋਂ ਵੱਡੇ ਹੋ ਜਾਂਦੇ ਨੇ।
ਮੈਂ ਕੇਹਾਆ ਵੀ ਹੈ ਤਾਂ ਦੇਖੋ ਇਹੀ ਐ, ਬਾਅਦ ਚ ਹੁਣ ਆਪਾਂ ਨ ਲੱ। ਅਉ ਆਪਾਂ ਇੰਨਾ ਕੁ ਜਾਂਨੇ ਆਂ, ਕਿਸੇ ਦੇ ਆਪਾਂ ਨੂੰ ਜਿੱਥੇ ਕੁ ਜ਼ਿਆਦਾ ਜ਼ਰੂਰੀ।
ਹਾਂਜੀ-ਹਾਂਜੀ, ਨਾ ਫਿਰ ਕਿਤੇ ਜਾਣ ਦਾ ਮਨ ਕਰੇ ਨਾ ਹੀ ਹੈਨਾ, ਫਿਰ ਖੇਡਣਾ ਕੁਡਣਾ। ਤੇ ਰਹਿ ਜਾਂਦਾ ਐ ਫਿਰ।
ਜਿੱਥੇ ਲੱਗੇਗੀ, ਹਾਂ ਹੁਣ ਆਪਾਂ ਨੂੰ ਜਾਣਾ ਪਏਗਾ, ਤਾਂ ਹੀ ਆਪਾਂ ਜਾਂਨੇ ਹਾਂ
ਬਿਲਕੁਲ ਬਿਲਕੁਲ, ਵੱਡੇ ਹੋਏ ਤੋਂ ਤਾਂ ਕਿਤੇ ਜਾਣ ਦਾ, ਕੋਈ ਕਿੰਨਾ ਮਰਜ਼ੀ ਜ਼ੋਰ ਲਾਈ ਜਾਵੇ, ਹੈਨਾ ਬੱਚੇ ਦਾ ਖੁਦ ਦਾ ਹੀ ਮਨ ਨੀ ਕਰਦਾ ਹੈਗਾ, ਕਿਤੇ ਜਾਣ ਦਾ
ਉਹੀ ਤਾਂ ਗੱਲ ਐ ਹਾਂਜੀ-ਹਾਂਜੀ। ਫੇਰ ਆਪਾਂ ਜਾਂਦੇ ਹੀ ਨਹੀਂ। ਕਿਉਂਕਿ ਆਪਾਂ ਨੂੰ ਪਤਾ ਹੁੰਦਾ ਆਪਾਂ ਨੂੰ ਗਰਮੀ ਇੱਕ ਤਾਂ ਗਰਮੀ। ਆਪਾਂ। ਨੂੰ। ਜਿਆਦਾ। ਲੱਗਦੀ। ਹਾਂ।
ਬਿਲਕੁਲ। ਜੀ। ਬਿਲਕੁਲ। ਨਾਲੇ। ਫਿਰ। ਵੱਡੇ। ਹੋ। ਕੇ। ਉਂਝ। ਵੀ। ਨੀ। ਕਿਤੇ। ਦਿਲ। ਲੱਗਦਾ। ਹੈਗਾ। ਐਵੇਂ। ਹ। ਉਹ। ਵੀ। ਆਪਣੇ। ਘਰ। ਹੀ। ਸਹੀ। ਹੈ। ਆਰਾਮ। ਨਾਲ। ਬੰਦਾ। ਬੈਠੋ। ਠੋ। ਖਾਓ। ਹਨਾ। ਦੂਜੀ। ਜਗ੍ਹਾ। ਤੇ। ਜਾ। ਕੇ
ਵੀ। ਨੀ। ਹੁੰਦਾ। ਹੈਗਾ। ਫੇਰ। ਆਪਾਂ। ਹੁਣ। ਜਿਵੇਂ। ਵੱਡੇ। ਹੁੰਦੇ। ਜਾਂਦੇ। ਹਾਂ। ਚ। ਲੋਕਾਂ। ਨੂੰ। ਸਮਝ। ਆਂਉਦੇ। ਜਾਂਦੇ। ਵਧੀਆ। ਜਿਵੇਂ। ਦੇਖੋ। ਤੁਹਾਨੂੰ। ਪਤਾ। ਵੀਗਾ। ਹਾਂਜੀ। ਹਾਂਜੀ। ਅੱਜ। ਕੱਲ। ਕਿੰਨਾ। ਫ਼ਰਕ। ਪੈਂਦਾ। ਹੀ। ਜਾ। ਰਿਹਾ। ਹੁਣ। ਤਾਂ।
ਬਿਲਕੁਲ -ਬਿਲਕੁਲ ਪਹਿਲਾਂ ਨਾਲ ਤਾਂ ਹੁਣ ਬਹੁਤ ਜ਼ਿਆਦਾ ਫ਼ਰਕ ਪੈ ਗਿਆ ਪਹਿਲਾਂ ਤਾਂ ਬਹੁਤ ਰੌਣਕਾਂ ਹੁੰਦੀਆਂ ਸੀ ਜਦੋਂ। ਛੁੱਟੀਆਂ। ਕੱਟਣ। ਆ ਜਾਂਦੇ। ਸੀਗੇ। ਬੱਚੇ। ਸਾਰੇ। ਇਕੱਠੇ। ਹੋਣੇ। ਗਲੀ। ਦੇ।
ਤੁ। ਦੇਖ। ਹੀ। ਰਹੇ। ਹੋ। ਅੱਜ। ਕੱਲ। ਚਲੋ। ਠੀਕ। ਆ। ਮੈਮ। ਆਪਾਂ। ਨੈਕਸਟ। ਕੋਲ। ਲਗਾਉਂਦੇ। ਹਾਂ। ਹੁਣੇ।
ਹਾਂਜੀ-ਹਾਂਜੀ। ਠੀਕ। ਹੈ। ਜੀ। ਓਕੇ। ਜੀ।